ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਂਵੇਂ ਓਂ।
ਵਧੀਆ ਜੀ ਤੁਸੀਂ ਦੱਸੋ?
ਅੱਛਾ ਜੀ ਜੇਸੇ ਮੈਂ ਆਪਣੀ ਬੇਟੀ ਨੂੰ ਨਾਸ਼ਤਾ ਕਰਵਾਇਆ ਹੁਣੇਈ। ਉਹ ਸਵੇਰੇ ਕਰਦੀ ਨੀ ਹੈ ਨਾ ਉਹ ਬਹੁਤ ਲੇਟ ਕਰਦੀ ਐ ਉਹਨੂੰ ਬਿਠਾ ਕੇ ਪੜ੍ਹ ਕੇ ਕਰਵਾਣਾ ਪੈਂਦਾ ਯਾ।
ਹਾਂਜੀ, ਬੱਚਿਆਂ ਨਾਲ ਤਾਂ ਐਦਾਂ ਈ ਹੁੰਦੈ।
ਹਾਂਜੀ ਉਹ ਤੁਹਾਡਾ ਤੁਰ ਪਾਣੀ ਠੀਕ ਆਂਦਾ ਯਾ।
ਪਾਨੀ ਏਥੇ ਨਾ ਗਰਮੀ ਚ ਤਾਂ ਬਾਲਾ ਘੱਟ ਆਉਂਦਾ। ਦੋ ਦਿਨ ਤਿੰਨ ਦਿਨ। ਵਿ ਬਾਦ ਆਉਂਦੈ ਏ ਇੱਥੇ ਗਰਮੀਆਂ ਚ ਅਹ ਠੰਡ ਚ ਤਾਂ, ਕੋਈ ਦਿੱਕਤ ਨਹੀਂ ਹੁੰਦੀ ਗਰਮੀਆਂ ਚ ਤਾਂ ਬਾਹਲੀ ਦਿੱਕਤ ਹੁੰਦੀ ਆ ਪਾਣੀ ਦੀ ਏਥੇ ਟੈਂਕਰ ਪਵਾਉਣਾ ਪੈਂਦੈ। ਹਮ
ਸਾਡੇ ਵਾਲਾ ਹਾਲ ਹੀ ਆ ਫ ਉਹਦਾ ਮਤਲਬ
ਹਾਂਜੀ, ਸਾਰੇ ਕਿਤੇ ਇਹੀ ਹਾਲ ਆ ਮੈਂ ਸੁਨ ਰਈਂ ਹਾਂ ਵੀ ਹਨਾ। ਪਾਨੀ ਦੀ ਸ਼ੋਰਟੇਜ ਤਾਂ ਹੈਗੀ ਆ।
ਆਹ ਤੇ ਬਹੁਤ ਬੜੀ ਕਿਤਨੀ ਇਤਨੀ ਜਿਸ ਟਾਈਮ ਵੀ ਮੋਟਰ ਲਗਾਓਗੇ ਪਾਨੀ ਆ ਜੇਗਾ। ਪਰ ਜਿਸ ਟਾਈਮ ਜ ਮੈਂ ਮੇਰਾ ਸੋਹਰਾ ਪਰਿਵਾਰ ਜਿੱਥੇ ਅਸੀਂ ਰਹਿ ਰਹੇ ਆ ਉੱਥੇ ਮਸਾ ਸਵੇਰੇ ਇੱਕ ਘੰਟਾ ਪਾਣੀ ਆਂਦੈ ਉਹ ਵੀ ਚਾਰ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਬਾਪ
ਅੱਛਾ, ਇੱਥੇ ਤਾਂ ਮੈਂ ਦੱਸਰੀ ਆਂ ਤਿੰਨ ਦਿਨ ਵੀ ਹੋ ਜਾਂਦੇ ਨੇ ਕਦੀ ਹਨਾ। ਦੋ ਕੁ ਦਿਨ ਚਾਰ ਦਿਨ ਵੀ ਤਾਂ ਇੱਥੇ ਤਾਂ ਟੈਂਕਰ ਮੰਗਵਾਉਣਾ ਪੈਂਦੈ ਏ ਵੀ ਬਈ। ਪਾ ਕੇ ਜਾਓ ਇੱਥੇ ਸਾਡੇ ਉਹੀ
ਕਰਵਾਂਦੇ ਹਨਾ।
ਹਾਂ ਉਹ ਪੈਸੇ ਲੈਂਦੇ ਨੇ ਤਿੰਨ ਸੌ ਚਾਰ ਸੌ ਏਦਾਂ। ਉਹਨਾਂ ਦੇ ਭਰਾਏ, ਹੁੰ ਹੁੰ। ਤਾਂ ਪਾਣੀ ਦੀ ਤਾਂ ਹਾਂਜੀ।
ਪੀਣ ਵਾਲਾ ਪਾਉਂਦੇ ਹੋ ਗ ਕੱਪੜਿਆਂ ਕੁੱਪੜਿਆਂ ਵਾਲਾ।
ਨਹੀਂ ਉਹਓ ਨਾ ਸਾਡੇ ਨੀਚੇ ਨਾ ਥੱਲੇ ਟੈਂਕੀ ਬਣੀ ਹੋਈ ਆ ਅੰਡਰਗਰਾਂਊਂਂਡ। ਉੱਥੇ ਤਾਂ ਜੇ ਹੁੰਦੀ ਆ ਤਾ ਹੁੰਦੀ ਆ ਬਟ, ਇੱਥੇ ਮਤਲਬ ਸ਼ਹਿਰਾਂ ਚ ਏਦਾਂ ਹੁੰਦੈ ਵੀ ਆਪਦਾ ਸਟੋਰੇਜ ਲਈ ਨੀਚੇ ਥੱਲੇ ਗਰਾਉਂਡ ਚ ਬੰਨੀ ਹੁੰਦੀ ਆ, ਤਾਂ ਬਸ ਓਹੀ ਕੀ ਬਸ ਉਹਦੇ ਚ ਪਵਾ ਲੈਂਦੇ ਆ ਬਸ ਉਹੀ ਫੇਰ ਪਿਓਰੀਫਾਏ ਹੋ ਜਾਂਦੈ ਮਤਲਬ ਹੈਨਾ। ਕਿਉਂਕਿ ਉੱਥੇ ਟੈਂਕੀ ਜਿਹੜਾ ਚੜਾ ਚੜ੍ਹ ਜਾਂਦੈ ਹਨਾ ਮੋਟਰ ਲਾ ਕੇ ਬਸ ਦ
ਸਾਡੇ ਇੱਧਰ ਵੀ ਇਹੀ ਹਾਂ ਹੈ ਕਹਿਣ ਨੂੰ ਇਤਨਾ ਵਧੀਆ ਸ਼ਹਿਰ ਹੈ ਗ ਪਰ ਕੀ ਕਹਿੰਦੇ ਨੇ ਪਾਣੀ ਵੀ ਬੜਾ ਇੱਥੇ ਸਾਈਡ ਦਿੱਕਤ ਹੈਗੀ ਏ ਪਾਣੀ ਇੱਕ ਘੰਟਾ ਸਖਾਉਂਦਾ ਆ ਉਹ ਵੀ ਗਰਮੀਆਂ ਤੋਂ ਪਤਾ ਕਿਤਨਾ ਪੀਨ ਵਾਲਾ ਪਾਣੀ ਲੱਗ ਜਾਂਦਾ ਯਾ।
ਬਹੁਤ ਜਿਆਦੇ ਲੱਗਦੈ ਸੱਚੀ ਹੋਰ ਬੰਦਾ ਪੀਏ ਨਾ, ਹਨਾ ਵੀ ਪਾਣੀ ਤਾਂ ਜ਼ਰੂਰੀ ਆ ਬਈ ਹੋਰ ਕੁਛ ਨਾ ਵੀ ਖਾਈਏ ਅਸੀਂ ਹਨਾ। ਪਾਣੀ ਤਾਂ ਸਭ ਤੋਂ ਜਰੂਰੀ ਆ ਕਿਉਂਕਿ ਪਿਆਸ ਇੰਨੀ ਲੱਗਦੀ ਆ ਗਲਾ ਇੰਨਾ ਸੁਖਦਾ ਹੈ ਜੇ ਅਸੀਂ ਮਾੜਾ ਜਿ ਵੀ ਹਨਾ ਕੁਛ ਕਿਤੇ ਵੀ ਤੁਰ ਫਿਰ ਲਏ ਹਨਾ ਕੁਛ ਵੀ ਕੰਮ ਕਰ ਲਿਆ ਬਸ ਪਿਆਸ ਤੋਂ ਉਦੋਂ ਹੀ ਲੱਗ ਜਾਂਦੀ ਆ ਜੇ ਬੈਠੇ ਵੀ ਹੋਏ ਗਰਮੀ ਚ ਤਾਂ ਉ ਹਾਈਡਰੇੇਸ਼ਨ ਬਹੁਤ ਜ਼ਰੂਰੀ ਆ।
ਰਾਤੀ ਕਿੰਨੀ ਵਜਾਰੀ ਕਹਾਸ ਲੱਗ ਜਾਂਦੀ ਹੈ ਸਲਾਂ ਨੂੰ ਗਰਮੀ ਵਿੱਚ ਗਲਾ ਸੁੱਕ ਜਾਂਦਾ ਆ
ਹੋਰ ਜਦੋਂ ਅਸੀਂ ਏ ਸੀ ਥੱਲੇ ਵੀ ਪੈਂਦੇ ਹਾਂ ਹਨਾ ਕਿੰਨਾ ਗਲਾ ਸੁੱਖਦਾ ਹੈ ਕਿਉਂਕਿ ਉਹੀ ਤਾਂ ਬਹੁਤ ਬੋਟਰ ਦੀ ਬਸ ਉਹੀ ਹੈ ਹਨਾ ਜੇ ਹੋਵੇ ਤਾਂ ਅਸੀਂ ਇਨਾ ਖੁੱਲਾ ਵਰਤਦੇ ਆ ਨਾ ਵੀ ਜਮੀ ਨੀ ਸੋਚਦੇ ਵੀ ਇੰਨੀ ਵੇਸਟੇਜ ਕਰਦੇ ਹਾਂ ਅਸੀਂ
ਹਾਂਜੀ ਹਾਂ
ਹਨਾ ਸਾਰਿਆਂ ਚ ਇਹੀ ਹੁੰਦਾ ਹਨਾ ਜੇ ਆ ਜੇ ਪਾਣੀ ਤਾਂ ਇੰਨਾ ਖੁੱਲਾ ਵਰਤਦੇ ਹਾਂ ਅਸੀਂ ਜਮੀਂ ਨੀ ਸੋਚ ਵੀ ਹਨਾ ਰੱਖ ਲਈਏ ਸਟੋਰੇਜ ਕਰ ਲਈਏ ਨਾ ਜੇ ਪਾਣੀ ਆ ਗਿਆ ਬਸ ਕੱਪੜੇ ਧੋ ਲਏ ਜੀ ਹਨਾ ਪੋਚੇ ਮਾਰ ਲਏ।
ਥ ਧੁੱਪ ਜਾਂਦੀ ਫਿਰ ਖੁੱਲੇ ਪਾਣੀ ਨਾਲ ਉਵੇਂ ਅਸੀਂ ਰਹੀਏ ਤੇ ਉਹ ਫੇਰ ਅੇ ਤਾਂ ਵੀ ਧੋ ਰਹੀ ਆ।
ਹਾਂਜੀ ਹੋਰ ਵਿਹੜੇ ਤੋਂ ਹੁੰਦੇ ਆ ਹਨਾ ਮੋਟ, ਲਾਹ ਲਾ ਕੇ ਪਾਾਈਪ ਆਪ ਲਾਹ ਲਾ ਗ ਵੀ ਇੱਥੇ ਸਾਫ਼ ਕਰ ਲੀਏ ਉੱਥੇ ਸਾਫ਼ ਕਰ ਲਿਆ ਹੋਰ ਗਰਮੀਆਂ ਚ ਤਾਂ ਇੰਨਾ ਮਰ ਹੁੰਦਾ ਨੂੰ ਮੋਟਰ ਲਾ ਕੇ ਹਨਾ ਪਾਈਪ, ਵੀ ਏਦਾਂ ਲੱਗਦਾ ਬਸ ਹੈ ਨਾ ਖੁੱਲ ਹੀ ਚਲੋ ਬਸ ਪਾਣੀ ਦੇ ਵਿੱਚ, ਜੀ ਕਿਉਂਕਿ ਇੱਕ ਤਾਂ ਗਰਮੀ ਜ ਬੰਦਾ ਤਿੰਨ ਤਿੰਨ ਵਾਰ ਨਹਾਉਂਦਾ ਹਨਾ ਤਿੰਨ ਕ ਕਈ ਵਾਰ ਤਾਂ ਬੰਦੇ ਨੇ ਚਾਰ ਵਾਰ ਵੀ ਨਹਾਉਣਾ ਪੈਂਦਾ ਦਿਨ ਚ
ਹਾਂਜੀ ਹਾਂਜੀ ਲ ਆਣੇ ਬਿਲਕੁਲ ਬਿਲਕੁਲ ਸਾਬ ਦਾ ਪਤਾ ਜੀ ਉਹ ਦੇ ਨਾ ਗਰਮੀ ਮਤਲਬ ਪਾਣੀ ਆ ਰਿਹਾ ਉਹ ਸਾਰੀ ਪੋੜੇ ਧੋਦੇਗੀ ਪੈਪ ਲਾ ਕੇ ਝਾੜੂ ਪਾਵੇ ਨਾ ਮਾਰੇ ਅਗਲੀ ਪੋੜੀ ਤੇ ਧੋਏ ਦਿੱਤੀਆਂ ਨੇ ਨ ਝਾੜੂ ਪਾਵੇ ਨੀ ਮਾਰੀਆਂ ਸੀ ਮੈਂ ਸਹੀ ਐ ਕੰਮ ਸਹੀ ਹੈ
ਹਮ ਹੋਰ ਅਸੀਂ ਵੀ ਏਦਾਂ ਹੀ ਕਰਦੇ ਹਾਂ
ਅ ਰੜ ਬੜਿਆ ਭਾਵੇਂ ਆਪਣੇ ਘਰ ਦੋ ਦਿਨ ਪੋਚਨਾ ਲਗਾਨ ਦੇਖਣ ਪਾਣੀ ਆ ਕੇ ਲੈ ਖੁੇ ਪੈ ਫਰਸ਼ ਵੀੋ ਧੋਤੇ ਰਸੋਈ ਦੇ ਡੱਬੇ ਵੀ ਧੋ ਦੇ ਇਹ ਵੀ ਧੋ ਦੇ ਐ ਵੀ ਧੋ ਸਾਰਾ ਇੱਕੋ ਵਾਰੀ ਕੱਢ ਲੈਂਦੇ ਆ
ਹਾਂਜੀ
ਹਾਂਜੀ
ਕੀ
ਜਾਣ ਵਾਤੇ ਬਟ ਮੈਂ ਉਹਨੂੰ ਕਿਹਾ ਨਹੀਂ ਉਹ ਪਾਣੀ ਗੰਦਾ ਹੁੰਦਾ ਹੈ ਉਹ ਚੇਂਜ ਵੀ ਨਹੀਂ, ਕਰਦੇ ਆ ਪਾਣੀ ਪਤਾ ਨੀ ਕਿਹੜੇ ਕਿਹੜੇ ਉੱਥੇ ਬੰਦੇ ਨਾਤੇ ਆ ਠੀਕ ਹੈ ਨਾ,
ਤੇ ਤਾਂ ਕਰਕੇ ਮੈਂਮ ਨਹੀਂ, ਉਧਰ ਮ ਜਾਣਾ ਆਪਣੇ ਘਰ ਹੀ ਵ ਮੰਗਵਾਓ, ਤੇ ਘਰ ਨਾਓ ਬੈਠ ਕੇ ਆਰਾਮ ਨਾਲ
ਹਾਂ ਮੈਂ ਨਾ ਅੱਜ ਤੱਕ ਵੋਟਰ ਪਾਰਕ ਨਹੀਂ ਗਈ ਮੈਂ ਤੁਹਾਨੂੰ ਸੱਚੀ ਦੱਸਾਂ। ਮੇਰਾ ਇੰਨਾ ਜੀਅ ਕਰਦਾ ਬਟ ਮੈਂ ਨਾ ਵੀਡੀਓਜ਼ ਚ ਦੇਖ। ਦੇਖਿਆ ਵੀ ਹੈ ਵੀ ਕਿੰਨਾ ਗੰਦਾ ਪਾਣੀ ਹੁੰਦਾ ਹਨਾ ਬਟ ਮੈਂ ਅੱਜ ਤੱਕ ਨਹੀਂ ਗਈ ਹੈਗੀ।
ਹੂੰ ਲਾਈਫ ਚ ਇਕੋ ਵਾਰੀ ਗੀ ਸੀ, ਨਾ ਜਦੋਂ ਮੈਂ ਛੋਟੀ ਸੀ, ਨਾ ਮਤਲਬ ਇੰਟਰ ਚ ਹੀ ਸੀ ਨਾ ਸਾਡੇ ਤੋਂ, ਸਮਰ ਕੈਂਪ ਲੱਗੇ ਸੀਗੇ ਗੁਰਦੁਆਰੇ ਵੱਲੋਂ, ਤੇ ਉਹਨਾਂ ਨੇ ਫੇਰ ਨਾ ਸਾਰੇ ਮਤਲਬ ਦਸ ਦਿਨ ਸਮਰ ਕੈਂਪ ਲਗਾਏ। ਗੁਰਦੁਆਰੇ ਵੱਲੋਂ ਪੰਜਾਬੀ ਸਿਖਾਣ ਦਾ ਤੇ ਕੀਰਤਨ ਵਗੈਰਾ ਸਿਖਾਣ ਦਾ, ਤੇ ਓਸ ਤੋਂ ਬਾਦ ਨਾ ਬ ਮਤਲਬ ਸਾਰੇ ਬੱਚੇ ਕੋਲ ਥੋ-ਥੋ ਪੈਸੇ ਲੈ ਕੇ ਨਾ ਇਕੱਠੇ, ਕਰਕੇ ਤੇ ਓ ਵਾਟਰ ਪਾਰਕ ਲੈ ਕੇ ਗਏ ਸੀ। ਓਨਾ ਪੂਰਾ ਵਾਟਰ ਪਾਰਕ ਬੁੱਕ ਕੀਤਾ ਸੀ, ਤਾਂ ਮੈਂ ਉਸ ਓਨਾਂ ਨਾਲ ਗੀ ਸੀ। ਬਟ ਮਜ਼ਾ ਵੜਾ ਆਇਆ ਸੀ ਤਿੰਨ- ਤਿੰਨ ਸਵਿਮਿੰਗ ਪੂਲ, ਹੋਰ ਲਹਿਰਾਂ ਚੱਲ ਰਹੀਆਂ ਨੇ ਓ ਸ਼ਾਵਰ ਵਕ ਰਾਗਮਨ ਗੁਡਾ ਪਰ ਬੜਾ ਮ ਉਸ ਤੋਂ ਬਾਦ ਮੈਂ ਨੀ ਗਈ।
ਸਈ ਗੱਲ ਆ ਹਾਂ ਮਜ਼ਾ ਤਾਂ ਔਦਾ ਹਨਾ ਫਰੈਂ ਨਾਲ ਜਿਵੇਂ ਵੀ ਲਾ ਲੋ ਹਨਾ ਜੇ ਅਸੀਂ ਕਿਤੇ ਜਾਈਏ ਹਨਾ ਇੰਜੋਏਮੈਂਟ ਤਾਂ ਹੋ ਈ ਜਾਂਦੈ।
ਬੁੱਕ ਕੀਤਾ ਸੀ ਸਾਰੇ ਡੈਡੀ ਅਸੀਂ ਉੱਥੇ ਈ ਸੀ ਮੈਂ ਮਤਲਬ ਆਪਣਾ ਖਾਣਾ ਵਗੈਰਾ ਆਪਣਾ ਬਟ ਬੁਕਿੰਗ ਸਾਰੀ ਓਨਾ ਦੀ ਸੀ ਜਿੱਥੇ ਮਰਜੀ ਜਾ ਕੇ ਨਾਓ, ਝੂਲੇ ਝੂਲੋ ਕਿਉਂਕਿ ਸਾਰਾ ਬੁ ਓਨਾਂ ਨੇ ਕਰ ਲਿਆ ਸੀ ਬਾਰ ਦਾ ਕੋਈ ਬੰਦਾ ਨੀ ਸੀ ਸਭ ਸਰਦਾਰ ਜੋ ਸੀ ਕੈਂਪ ਦੇ ਬੱਚੇ ਉਹੀ ਸੀ। ਓਸ ਤੋਂ ਇਲਾਵਾ ਬਾਅ
ਸਈ ਹਨਾ।
ਹਾਂਜੀ।
ਹੁਣ ਵੀ ਇੱਥੇ ਦੇਖੋ ਬੱਦਲ ਹੋ ਰੇਆ ਰੱਬ ਮੀਂਹ ਪਾ ਦੇ।
ਓ ਬੋਲ ਰਏ ਸੀ ਮੈਂ ਬਕਾਰਾਰੀ ਓ ਮੰਗਨੈ ਬਾਪਟ ਓਦੇ ਚ ਨਾਲ ਲ ਹੈ ਜੇੜਾ ਸਡਾ ਪਾਨੀ ਹੋਏਗਾ ਅਸੀਂ ਗਮਲੇ ਚ ਪਾ ਦਾਂਗੇ ਅਗਰ ਜ ਮਤਲਬ ਸਾਫ਼ ਹੋਏਗਾ ਜਾਂ ਕੂਲਰ ਚ ਪਾ ਦਾਂਗੇ, ਜਾਂ ਪੋਚਾ ਲਗਾ ਲਵਾਂਗੇ।
ਸਈ ਗੱਲ ਆ।
ਹਾਂਜੀ ਕਰਨਾ ਵੀ ਨਹੀਂ ਹੀ ਚਾਹੀਦਾ ਯੂਜ ਫਿਰ ਰੋੜਾਂਗੇ ਫਿਰ ਪੋਚੇ ਫਾਨੇ ਵਾ ਲੈਣਾ ਪਏਗਾ ਓ ਹੀ ਮੂੰ ਪੋਚਾ ਲੱਗ ਜੇਗਾ।
ਕਿਉਂਕਿ ਪਾਣੀ ਦੀਵਾਲੀ ਦੀ ਅ ਦੋ ਮਹੀਨੇ ਨਾ ਇੱਥੇ ਰੈਂਦੀ ਆ ਦੋ- ਤਿੰਨ ਮਹੀਨੇ ਤਾਂ ਓ ਮਤਲਬ ਮਾਰ ਇਹ ਅਪ੍ਰੈਲ ਮਈ ਜੂਨ ਅਪ੍ਰੈਲ ਤੋਂ ਸਟਾਰਟ ਹੋ ਜਾਂਦੀ ਆ ਜੂਨ ਤੱਕ ਤੋਂ ਏਨੀ ਦਿੱਕਤ ਰੈਂਦੀ ਆ ਕਿਉਂਕਿ ਜੁਲਾਈ ਕਿਉਕੀ ਮੀਂ ਪੈਣ ਲੱਗ ਜਾਂਦੈ ਫੇਰ ਨੀ ਕੋਈ ਦਿੱਕਤ ਹੁੰਦੀ ਪਾਣੀ ਦੀ। ਬਟ ਏਦਾਂ ਤਿੰਨ ਮੀਨੇ ਤਾਂ ਬਾਲੀ ਦਿੱਕਤ ਹੁੰਦੀ ਆ ਵੀ ਟੈਂਟ ਤਾਂ ਭੁੰਮਉਣਾ ਪੈਂਦਾ ਇੱਥੇ
ਤੇ ਬਾਰ ਮੇਨੂੰ ਦਿੱਕਤ ਆ ਕਿ ਇੱਕੋ ਘੰਟੇ ਪਾਨੀ ਆਦਾ ਬਰ ਨਵੀ-ਨਵੀ ਸਟਾਰਟਿੰਗ ਆਈ ਨੇ, ਮੈਂ ਫਿਰ ਚਾਰ ਵਜੇ ਭਾਡੇ ਦੀ ਆਵਾਜ਼ ਕਿੱਥੋਂ ਆ ਰਹੀ ਆ। ਪਿੱਛੇ ਦੇ ਇੱਕੋ ਘੰਟੇ ਪਾਣੀ ਆਦਾ, ਬਸ ਮੈਂ ਤਾਂ ਬੜੀ ਦਿੱਕਤ ਐ। ਜਿਸ ਦਿਨ ਨੲ ਈ ਆਏਗਾ ਉਸ ਦਿਨ ਅਸੀਂ ਕੀ ਕਰਾਂਗੇ?
ਸਈ ਐ ਨਾ
ਬਾ ਭਰਨੀ ਪੈਂਦੀਆਂ ਬੋਤਲਾਂ ਪੂਰਾ ਓ ਭਰਨਾ ਪੈਂਦਾ ਡਾਲਾ ਅਸੀਂ ਫੇਰ ਉਹੀ ਦਿੰਦੇ ਆਂ ਪਾਣੀ। ਮੇਰੀ ਬੇਟੀ ਦੀ ਮੌਜ ਲੱਗ ਜਾਂਦੀ ਐ ਨਿੱਕੀ ਨਿੱਕੀ ਬੋਤਲਾਂ ਹੁੰਦੀਆਂ ਮਜ਼ਾ ਬੜਾ ਆਦਾ ਐ ਓ ਨੈ ਜ਼ਿਆਦਾ ਜੂਠੀ ਤੇ ਜੂਠੀ ਕਰਦੀ ਐ।
ਓਕੇ ਓ ਬੋਤਲਾਂ ਮੇਰੀਆਂ ਨੇ ਐਨੂੰ ਕੋਈ ਹੱਥ ਨੀ ਲਗਾਏਗਾ।
ਹਾਂਜੀ, ਹੁੰਦੈ ਬੱਚਿਆਂ ਨੂੰ ਸਈ ਗੱੱਲ ਆ।
ਟਿਊਸ਼ਨ ਵੀ ਜਾਂਦੀ ਐ ਨਾ ਓ ਤਾਂ ਮੈਂ ਛਡਵਾਤੀ ਕਿਉਂਕਿ ਨਾ ਮੈਮ ਨੂੰ ਟਿਊਸ਼ਨ ਟਾਈਮ ਬਹੁਤ ਗਲਤ ਰੱਖਿਆ ਸੀ ਸਾ ਰੇ ਗਿਆਰਾਂ ਵਜੇ ਤੋਂ ਲੈ ਕੇ ਡੇਢ ਵਜੇ ਤੱਕ ਮੈਂ ਕੇਆ ਮੈਂਮ ਮੈ ਦੂਰੋਂ ਆਦੇ ਅਸੀ ਪੰਦਰਾਂ ਮਿੰਟ ਦਾ ਰਸਤਾ ਆ। ਧੁਪ ਇਤਨੀ ਹੁੰਦੀ ਐਲੂ ਚਲਦੀ ਤੇ ਮੈਂ ਕਿਵੇਂ ਲੈ ਕੇ ਆਵਾਂਗੀ ਆਪਣੀ ਬੇਟੀ ਨੂੰ।
ਸਹੀ ਗੱਲ ਆ ਇੱਕ ਤਾਂ ਛੋਟੀ ਵੀ ਆ।
ਹਾਂਜੀ ਤੁਸੀਂ ਟਾਇਮਿੰਗ ਚੇਂਜ ਕਰੋ, ਤੁਸੀ ਤੇ ਆਪਣੇ ਘਰ ਬਹਿਕੇ ਪੜ੍ਹਾਣੈ, ਲੈਕੇ ਤੇ ਮੈਂ ਆਣਾ ਇਹਨੂੰ। ਲੈਕੇ ਤੇ ਮੈਂ ਜਾਣਾ ਏ, ਲੂ ਵਗੈਰਾ ਹੈ ਬੱਚੇ ਨੂੰ ਕੋਈ ਦਿੱਕਤ ਹੋ ਗਈ ਤੇ ਕੌਣ ਰਿਸਪੋਂਸੀਬਿਲਿਟੀ ਦਇਗਾ ਇਹਦੀ।
ਸਹੀ ਗੱਲ ਆ।
ਘਰਦੇ ਸਾਰੇ ਏਈ ਸੀ ਤੈਨੂੰ ਘਾਰ'ਚ ਟਿਊਸ਼ਨ ਪੜਾਂਦੀ ਹੁਣ ਤੁ ਲੇਲੇ ਟਿਊਸ਼ਨ ਦੇ ਮਜ਼ੇ।
ਹ ਸ਼ਾਮ ਨੂੰ ਤਾਂ ਚਲੋ ਹੈਨਾ ਸ਼ਾਮ ਦਾ ਟਾਈਮ ਸਹੀ ਰਹਿੰਦਾ। ਜਾਂ ਸਵੇਰੇ-ਸਵੇਰੇ ਬਿਲਕੁਲ।
ਹਾਂਜੀ, ਸ਼ਾਮ ਤ ਸਵੇਰੇ ਨੌ ਵਜੇ ਬੁਲਾਕੇ, ਗਿਆਰਾਂ ਤੱਕ ਛੋੜਦੇ ਤਾਂ ਵੀ ਠੀਕ ਹੈ।
ਹਾਂਜੀ, ਇਹ ਤਾਂ ਹੈ।
ਜੇ ਬੁਲਾਕੇ ਛੇ ਵਜੇ ਛੱਡਦੇ, ਪੰਜ ਵਜੇ ਬੁਲਾਕੇ ਸੱਤ ਵਜੇ ਛੱਡਦੇ, ਮੈਂਨੁ ਸ਼ਾਮ ਨੂੰ ਦਿੱਕਤ ਨੀ ਪਰ ਪਰ ਨਾ ਬੁਲਾ ਦੂ ਪਰ ਇਹ ਲੂਹ ਹੋਂਦੀ ਏ, ਬੱਚਾ ਸੋ ਜਾਂਦਾ ਏ ਦੁਹ ਵਿੱਚ ਕਿੱਥੇ ਆਇਗਾ ਇੰਨੀ ਦੂਰ। ਟਿਉਸ਼ਨ। ਚਲੋ, ਕੋਲ ਹੋਏ ਤੇ ਦੇਖ ਦਿੱਕਤ ਨੀ ਹੈ, ਪਰ ਦੂਰ'ਚ ਦਿੱਕਤ ਹੁੰਦੀ ਹੈ ਨਾ ਫਿਰ, ਬੱਚੇ ਨੇ ਪੈਦਲ ਜਾਣਾ, ਪੈਦਲ ਆਣਾ।
ਹਾਂਜੀ, ਇਹ ਤਾ ਹੈ।
ਕੰਡੀਸ਼ਨ ਨਹੀਂ ਨਾ ਆਂਦੀ, ਮੇਰੀ ਬੋਤਲ ਲੈਂਂਦੀ ਹੈਗੀ ਹੈ ਪਾਣੀ ਦੀਆਂ, ਮੈਂ ਕਿਹਾ ਕੀ ਲੈਣਾ ਕਹਿੰਦੀ ਪਾਣੀ ਦੀ ਬੋਤਲ।
ਹੇਂਹੇਂਹੇਂ
ਟਿਫੀਨ ਨਾ ਲੈਕੇ ਦੋ ਓਸ ਦਿਨ ਰੋਨ ਲੱਗ ਜਾਂਦੀ ਏ, ਮੈਂ ਪਾਣੀ ਦੀ ਬੋਤਲ ਲੈਣੀ, ਮੈਂਨੁ ਆ ਲੈਕੇ ਦੋ ਪਾਣੀ ਦੀ ਬੋਤਲ।
ਹੂੰ, ਬੱਚਿਆਂ ਦੇ ਤਾਂ ਪਿੱਛੇ-ਪਿੱਛੇ ਰਹਿਣਾ ਪੈਂਦਾ, ਹਨਾ ਵੀ। ਦੇਖੀ ਚੱਲੋ ਵੀ, ਕੁਛ ਕਰ ਤਾ ਨਹੀਂ ਰਹੇ।
ਯਾਰ ਮੇਰਾ ਮੈਕਅਪ ਮੈਂ ਕਿਸਦੇ ਕੋਲ ਲੱਗੀ ਹੋਵਾਂਗੀ, ਹੱਥ'ਚ ਮੇਰਾ ਮੈਕਅਪ ਲੱਗ ਜੇਗਾ ਤੇ, ਮੇਰਾ ਮੈਕਅਪ ਸਾਰਾ ਖ਼ਰਾਬ ਕਰ ਦਿੰਦੀ ਐ। ਕੁੜੀ, ਲਿਪੀਸਟੀਕ ਤੋੜ ਦੇਗੀ, ਕਦੇ ਕੁਛ ਕਰਦੇਗੀ, ਬਹੁਤ ਖ਼ਰਾਬ ਕਰਦੀਆ ਚੀਜ਼ਾਂ ਐ।
ਹੂੰ, ਹੁੰਦਾ ਏ ਕੁੜੀਆਂ ਨੂੰ, ਨਾ। ਸ਼ੌਂਕ ਵੀ, ਅਹੀ ਤਿਆਰ ਹੋਈਏ, ਰੇਡੀ ਹੋਏ, ਮੰਮਾ ਲਾ ਰਹੀਏ ਤਾਂ ਅਸੀਂ ਵੀ ਲਾਈ
ਹਾਂਜੀ, ਫਿਰ ਮੈਂਨੂ ਕਹਿੰਦੀ ਰਾਤ ਨੂੰ ਮੁਲਤਾਨੀ ਮਿੱਟੀ ਬਣਾਲੇ, ਆ ਮੈਂ ਤਾ ਨੀ ਲਾਂਦੀ ਮਿੱਟੀ, ਐ ਖਾਂਦੇ ਆ। ਓਹਨੇ ਦੇਖਲੀ ਹੋਣੀ ਏ ਵੀਡੀਓ, ਕਿਸੇ ਨੂੰ ਖਾਂਦੇ ਹੋਏ ਮੁਲਤਾਨੀ ਮਿੱਟੀ। ਕਹਿੰਦੀ ਏ ਤੇ ਖਾਂਦੇ ਆ, ਲਾਂਦੇ ਥੋੜੀ ਆ ਐਤੇ ਖਾਂਦੇ ਆ।
ਹੋਰ ਬੱਚਿਆਂ ਨੂੰ ਅੱਜ-ਕੱਲ ਫੋਨ ਤੇ ਸਾਰਾ ਕੁਛ ਦੇਖਕੇ ਪਤਾ ਹੈ, ਹੈਨਾ ਵੀ, ਕੀ ਕੁਛ ਹੁੰਦਾ ਐ। ਹ
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ, ਸਾਰੇ ਬਚਿ ਪਤਾ ਮੁਲਤਾਨੀ ਮਿੱਟੀ ਦਾ ਕੀ ਹਿਸਾਬ ਹੈ, ਕਿ ਚੀਜ਼ ਹੈ ਕ੍ਰੀਮ ਹੈ, ਪਾਊਡਰ ਸਾਰਾ ਕੁੱਛ ਪਤਾ ਬੱਚੇ ਨੂੰ।
ਹੂੰ, ਇਹ ਤਾਂ ਹੈ, ਸਾਨੂੰ ਹੋਰ ਕੁਛ ਨੀ ਪਤਾ ਹੁੰਦਾ ਵੀ, ਅਸੀਂ ਤਾਂ ਬਸ ਖੇਲ'ਚ ਹਨਾ ਸਕੂਲ 'ਚ ਸਕੂਲ ਤੋਂ ਆਜੀਏ ਤੇ, ਫਿਰ ਓਹਦੋਂ ਬਾਅਦ ਬਸ ਗਲੀ'ਚ ਬਸ ਏਦਾਂ ਹੁੰਦਾ ਸੀ ਬਸ। ਬਾਹਰ ਜਾਣਾ, ਅਸੀਂ ਤਾ ਬਾਹਰ ਜਾਣਾ।
ਹਾਂ, ਜੇ ਕਿਸੀ ਕੋਲੋ ਥੱਪੜ ਪੈਗਿਆ, ਤੇ ਸੋ ਜਾਂਦੇ ਸੀ ਦੋ-ਦੋ ਘੰਟੇ।
ਹਾਂਜੀ, ਹੋਰ।
ਚਲੋ ਠੀਕ ਏ, ਧੰਨਵਾਦ ਕਰਦੀ ਹਾਂ, ਤੁੂੰ ਠੀਕ ਏ ਜੀ, ਸਤਿ ਸ਼੍ਰੀ ਅਕਾਲ, ਮੈਮ।